ਹੈਲੋ-ਹੈਲੋ ਼ਸਤਿ ਸ੍ਰੀ ਅਕਾਲ ਸਤਿ ਸ੍ਰੀ ਆਕਾਲ ਜੀ ਕੀ ਹਾਲ ਹੈ ਬਸ ਠੀਕ ਹੈ।
ਔਰ
ਅਸੀਂ ਬਸ ਹੁਨੇ ਰੋਟੀ ਖਾਧੀ ਹੁਨੇ ਫ੍ਰਰੀ ਹੋਏ ਆ।
ਅੱਛਾ ਅਸੀਂ ਵੀ ਵਾਰ ਰੋਟੀ ਖਾਣ ਲੱਗਿਆ ਅ ਲੇਟ ਹੋ ਗਿਆ ਹਾਂ ਬਸ ਸਾਂਬਰ ਦੇ ਇਡਲੀ ਬਣਾਈ ਸੀ ਨਾ ਅੱਜ ਸਾਡੀ ਕੁੜੀ ਨੇ ਇਡਲੀ ਸਾਂਬਰ ਬਣਾਏ ਸੀ ਹੁਣ ਉਹ ਸਾਡੀ ਕੁੜੀੀਆਂ ਨੇ ਇਡਲੀ ਸਾਂਬਰ ਬਣਾਇਆ ਸੀ ਅੱਜ ਹਾਂ ਬਸ
ਅੱਛਾ-ਅੱਛਾ ਸਾਂਬਰ ਨਾਲ ਕੀ ਚੋਲ
ਸਾਂਬਰ ਨਾਲ ਇਡਲੀ
ਇਡਲੀ ਅੱਛਾ ਇਡਲੀ ਸਾਂਬਰ ਬਣਾਇਆ ਅੱਜ
ਜਾਂ ਇਡਲੀ ਸਾਂਬਰ ਖਾਯਾ ਕਹਿੰਦੇ ਹਲਕਾ-ਫੁਲਕਾ ਖਾ ਲੋ ਬਸ
ਹਾਂਜੀ-ਹਾਂਜੀ ਵਧੀਆ ਬਹੁਤ ਵਧੀਆ।
ਸਵੇਰੇ ਵੇਖਾਂਗੇ ਫਿਰ ਕੀ‌ ਬਣਾਣਾ ਕੀ ਨਹੀਂ-
ਅੱਛਾ- ਅੱਛਾ। ਹੋਰ ਸੁਣਾਓ ਬਸ ਵਧੀਆ ਤੁਸੀਂ ਸੁਣਾਓ।
ਬਸ ਥਕਾਵਟ ਹੋ ਜਾਂਦੀ ਏ ਐਤਵਾਰ ਦਿਨ ਹੁੰਦਾ ਗਏ ਸੀ। ਘੁੰਮ-ਘੁੰਮ ਕੇ ਥਕਾਵਟ ਹੋ ਜਾਂਦੀ ਹੈ। ਵੈਸੀ ਮਾਰਕੀਟ ਸੰਡੇ ਸੀ ਨਾ ਸਿਰਫ ਪੂਰੀ ਫੈਮਲੀ ਗਏ ਸੀ ਘੁੰਮਣ
ਅੱਛਾ-ਅੱਛਾ। ਫਿਰ ਡਿਨਰ ਬਾਹਰ ਕਰਕੇ ਆਣਾ ਸੀ ਅੱਜ
ਨਹੀਂ ਡਿਨਰ ਨਹੀਂ ਫਾਸਟ ਫੂਡ ਹੀ ਖਾ ਲਿਆਣਾ ਨੇ ਬਸ ਉਹ ਨਾਲ ਢਿੱਡ ਭਰ ਗਿਆ। ਮੈਂ ਚਾਂਪ ਖਾ ਲਈ ਸੀ। ਮਲਾਈ ਚਾਂਪ ਇਹਨਾਂ ਨੇ ਆਪਣਾ ਉੱਥੇ ਮੋਮੋਸ ਬਣਵਾ ਲਏ ਫਰਾਈ
ਅੱਛਾ-ਅੱਛਾ।
ਹਾਂ ਛੋਟੀ ਗੁੜੀਆਂ ਨੇ ਮੇਰੇ ਉਹਨੇ ਵੀ ਮ ਸਪਰਿੰਗ ਰੋਲ ਬਣਵਾ ਲਏ।
ਅੱਛਾ, ਅੱਛਾ। ਬੱਚੇ ਬਸ ਫਾਸਟ- ਫੁੜ ਬਹੁਤ ਖੁਸ਼ ਹੋ ਕੇ ਖਾਂਦੇ ਨੇ।
ਕੇ ਐੱਫ ਸੀ ਚਾਂਪ ਖਾਧੀ, ਛੋਟੀ ਕੁੜੀਆਂ ਨੇ।
ਅੱਛਾ।
ਉਹਨੂੰ ਬਹੁਤ ਸਵਾਦ ਲੱਗਦੀ ਆ, ਉਹ ਜਦੋਂ ਵੀ ਚਾਹ ਬਣਾ ਪਾਣੀ ਆਈ ਜਾਂਦਾ ਹੈ ਮੈਂ ਚਾਂਪ ਖਾਣੀ ਆ, ਉਹਦੇ ਮੂੰਹਚ ਪਾਣੀ ਆਈ ਜਾਂਦਾ, ਕਹਿੰਦੀ ਪਾਪਾ ਮੇਰੇ ਮੂੰਹ ਹੋ ਫੈਰੇਟ ਫਿਰ ਮੈਂ ਲੈ ਕੇ ਜਾਂਦਾ। ਜਾਾਗਵਾਨ
ਅੱਛਾ। ਸਮ
ਖੁਸ਼ ਹਦੀ ਕ ਹੁੰਦੀ ਅੱਜ ਮੈਂ ਚਾਂ ਉਗਾਾਦੀ
ਤੇ ਘਰ ਹੀ ਹੁਣ ਮੰਗਾ ਲੈਂਦੇਓ, ਓਨਲਾਈਨ ਹੀ ਮੰਗਵਾ ਲੈਂਦੇ ਓ?
ਓਨਲਾਈਨ ਨੀ ਮਜ਼ਾ ਆਉਂਦਾ, ਓਨਲਾਈਨਥ ਮੰਗਉਣਾ ਥੋੜਾ ਭੇਜਣੇ ਉਹ
ਥੋੜਾ ਵੀ ਨਾਲੇ, ਠੰਡਾ ਆ ਜਾਂਦਾ।
ਠੰਡਾ ਦੀ ਗੱਲ ਨਹੀਂ, ਜਿਹੜਾ ਬੰਦਾ ਲਿਆਂਦਾ ਪਤਾ ਨਹੀਂ, ਉਹ ਕਿਹੜੇ -ਕਿਹੜੇ ਹੱਥ ਹੁੰਦੇ ਨੇ ਵਿੱਚ ਉਹ ਖਾਂਂਦਾ।
ਹਾਂਜੀ -ਹਾਂਜੀ।
ਬੜਾ ਠੱਗੀ ਠੁੱਗੀ ਚਲਦੀ ਪਈ ਅਜ- ਕੱਲ੍ਹ, ਔਨਲਾਈਨ ਦਾ ਭਰੋਸਾ ਨਹੀਂ ਰੱਖਣਾ ਚਾਹੀਦਾ।
ਹਾਂਜੀ ਹਮ
ਕੁਛ ਵੀ ਨਾ ਸ਼ੋਭ ਸ਼ਪਿੰਗ ਕਰੋ ਨਾ, ਆਪਣਾ ਮੰਗਵਾਓ ਨਾਲੇ ਇੰਜੋਏ ਵੀ ਹੋ ਜਾਂਦਾ, ਆਊਟਿੰਗ ਹੋ ਜਾਂਦੀ ਬਾਹਰ
ਹਾਂਜੀ, ਹਾਂਜੀ। ਹਾਂ ਥੋੜਾ ਬਾਹਰ ਵੀ ਨਿਕਲਣਾਹੀ ਚਾਹੀਦਾਵੇ
ਤੁਸੀਂ ਇਓ ਤੁਸੀਂ ਬੈਠੇ ਰਹੋਗੇ, ਘਾਰ ਘਰ ਮੰਗ ਲਿਆ ਉਹ ਉਹਦਾ ਕੋਈ ਪਤਾ ਨਹੀਂ ਗਾ
ਸਹੀ ਗਲ ਹੈ।
ਹਮ ਠੀਕ ਹ
ਚਲੋ ਹੋਰ
ਬਸ ਮੈਂ ਕਿਹਾਂ ਚਲੋ, ਅੱਜ ਗੱਲ ਕਰਨਾ ਵੀ ਤੁਹਾਡਾ ਫੋਨ ਮਿਲਦਾ ਨਹੀਂ ਮਿਲਦਾ, ਤੁਹਾਡਾ ਫੋਨ ਕ ਬੜਾ ਘਟ ਮਿਲਦਾ ਅੱਜ ਮਿਲ ਹੀ ਗਿਆ।
ਉਹ ਬਸ ਬੱਚਿਆਂ ਦੇ ਹੱਤ ਚ ਹੁੰਦਾ ਤਾਂ ਹੁਣ ਛੁੱਟੀਆਂ ਚ ਨੇ ਉਹਨ ਬੱਚਿਆਂ ਦੇ ਤੋਂ ਦਿੰਦੇ ਹੀ ਨੀ ਫੋਣ ਬੱਚੇ ਜੇ ਬਸ
ਹਾਂ ਅਸੀਂ ਕਰਾ ਦੋ ਚਾਰ ਮਿੰਟ ਗੱਲ ਕਰਨੀ ਹੁੰਦੀ ਹੈ
ਹਾਂਜੀ, ਹਾਂਜੀ। ਉਹੀ ਉਹ ਕਿਸੇ ਦਾ ਫੋਨ ਆਏ ਤੇ ਕਹਿ ਦੇਣਗੇ ਨਹੀਂ ਤਾਂ ਫੇਰ ਬੜਾ ਮੁਸ਼ਕਿਲ ਅਜ ਕਲੇੇ ਫੋਨ ਵੀ ਉਹ ਗੇਮ ਗੂਮ ਖੇਲਦੇ ਹੋਣ ਤੇ ਫਿਰ ਉਹ ਫੋਨ ਵੀ ਰਖਾਂਦਾ ਵ
ਆਹੋ।
ਹਾਜੀ ਮੈਂ ਕਹਿੰਦੀ ਸੀ ਛੁੱਟੀਆਂ ਵਿਚ ਕਿੱਥੇ ਥੇ ਬਾਹਰ ਜਾਂਦੇ
ਬਾਹਰ ਅਸੀਂ ਨਹੀਂ ਜਾ ਸਕਦੇ ਗਰਮੀ ਬਹੁਤ ਹੁੰਦੀ ਹੈ। ਅੱਜ, ਕੱਲ੍ਹ ਬੜਾ ਮਹਿੰਗਾ ਸਾਡੀ ਸੀ ਤਾਂ ਅਫੋਰਡ ਨਹੀਂ ਕਰ ਸਕਦੇ ਸਿੱਧੀ ਜੀ
ਅੱਛਾ।
ਹਮ ਸਾਡੇ ਕੋਲ ਤਾਂ ਇੰਨਾ ਹਿਸਾਬ ਕਿਤਾਬ ਹੈ ਨਹੀਂ ਉਹੀ ਤੇ ਹੈ ਤਾਜ਼ਾ ਕਮਾਾਨਦੇ ਹਾਂ। ਤਾਜ਼ਾ ਖਾਨਦੇ ਹਾਂ ਜੀ।
ਹਾਂਜੀ ਚਲੋ
ਕਿੰਨੇ ਖਰਚੇ ਨੇ ਪਹਿਲੀ ਗੱਲ ਤਾਂ ਆਪਣੀ ਗੱਡੀ ਕਰਨੀ ਪੈਂਦੀ ਹੈ ਟੈਕਸੀ ਕਰੋ ਠੀਕ ਹੈ ਨਾ। ਮੰਨ ਲਓ ਦੋ ਤਿੰਨ ਦਿਨ ਟੈਕਸੀ ਵੀ ਕਰੋਗੇ ਪੰਦਰਾਂ ਸੌ ਰੁਪਏ ਦਿਹਾੜੀ ਟੈਕਸੀ ਗੱਡੀ ਦਾ ਤੇਲ ਵੱਖਰਾ ਅੱਠ ਦਸ ਹਜ਼ਾਰ ਤੇ ਗੱਡੀ ਵਾਲਾ ਲੈ ਜਾਂਦਾ ਹੈ ਨਾ ਫਿਰ ਉਸ ਤੋਂ ਬਾਅਦ ਗੱਡੀ ਦਾ ਵੀ ਧਿਆਨ ਰੱਖ ਜਿੱਥੇ ਰੋਟੀ ਖਾਣੀ ਚਾਹ ਪੀ ਨੂੰ ਨਾਲ ਖਵਾਓ
ਹਾਂਜੀ ਹ ਜੀ ਉਹ ਤਾਂ ਕਰਨਾ ਹੀ ਪਏਗਾ
ਜਿੱਥੇ ਰਹਿਣ ਦਾ ਇੰਤਜ਼ਾਮ ਇਦਾ ਕਰਵਾਉਣਾ ਪੈਂਦਾ ਕਈ ਵਾਰੀ
ਹਾਂਜੀ ਹਾਂਜੀ
ਫਿਰ ਆਪਣਾ ਆਪਣੇ ਆਪ ਹੋਟਲ 'ਤੇ ਲੈਣਾ ਅੱਜ ਕੱਲ੍ਹ ਹੋਟਲ 'ਤੇ ਹੀ ਸੈਟਿੰਗ ਹੁੰਦੀ ਸਾਰੀ ਹੋਟਲ ਵੀ ਛੁੱਟੀਆਂ ਚ ਬੜੇ ਮਹਿੰਗੇ ਹੋਏ ਨੇ ਪੰਜ ਪੰਜ ਹਜ਼ਾਰ ਰੁਪਏ ਦਿਹਾੜੀ ਹੋਟਲ ਦੀ ਇੱਕ ਦੰਦਾ ਨ ਦ ਜਿਹੜੇ ਦੋ-ਦੋ ਹਜ਼ਾਰ ਰੁਪਏ ਆਲੇ ਹੋਟਲ ਨੇ ਪੰਜ ਪੰਜਾਰ ਦੇ ਹੋ ਜਾਂਦੇ ਨੇ ਮਤਲਬ ਦੋ ਦਿਨ ਹੋਟਲ ਹੀ ਰਹਿਨੇਆਂ ਅਸੀਂ ਦਸ ਹਜ਼ਾਰ ਉਹ ਹੋ ਗਿਆ। ਤ ਯਾਰ ਫਿਰ ਖਾਣਾ ਪੀਣਾ ਸਿਰਫ ਬ੍ਰੇਕਫਾਸਟ ਮਿਲਦਾ ਫ੍ਰੀ ਉੱਥੇ।
ਅੱ ਛਾ।
ਬਾਕੀ ਤਾਂ ਆਪਣਾ ਹੀ ਖਾਣਾ ਪੈਂਦਾ।
ਸਹੀ ਹ।
ਮੰਨ ਲਓ ਪੰਜ ਹਜ਼ਾਰ ਦਾ ਖਾਣਾ-ਪੀਣਾ ਹੋ ਗਿਆ ਰੋਜ਼ ਦਾ। ਤੀਹ ਹਜ਼ਾਰ ਦੇ ਹੀ ਹੋ ਗਏ। ਫਿਰ ਰੇ ਸ਼ੋਪਿੰਗ ਸੂਪਿੰਗ ਕਦੇ ਸ਼ੋਪਿੰਗ ਕਰਾ ਦੋ ਜੀ। ਟੀ ਸ਼ਰਟ ਵੇਖ ਲਈ, ਕੋਈ ਲੋਅਰ ਵੇਖ ਲਿਆ ਮੰਨ ਲਓ ਪੰਜਾਹ ਹਜ਼ਾਰ ਰੁਪਏ ਲੱਖ ਚਾਹੀਦੇ ਨੇ ਪੂਰੇ। ਹੁਣ ਇੰਨੇ ਹਿਸਾਬ ਦਾ ਕਿਵੇਂ ਚਲੋ ਦਸ, ਵੀਹ ਹਜ਼ਾਰ ਦੀ ਗੱਲ ਤੇ ਬੰਦਾ ਕਰ ਲੈਂਦਾ ਚਲੋ। ਹੁਣ ਪੰਜਾਹ ਹਜ਼ਾਰ ਰੁਪਏ ਕਿੱਥੋਂ ਲਿਆਈਏ।
ਓਹੀਓ ਅਹੀਓ ਬੰਦਾ ਸੇਵਿੰਗ ਕਰੇ। ਕੰਮ ਆਉਂਦੇ ਔਖੇ ਟਾਈਮ ਵਿੱਚ।
ਉਹ ਹੀ। ਅੱਜ ਕੱਲ ਹਾਲ ਥੋੜ੍ਹੀ ਹੈਗਾ ਘੁੰਮਣ ਦਾ ਨਾਲੇ ਜੀ ਬਾਰ।
ਨਹੀਂ ਮੈਂ ਤਾਂ ਇੱਥੇ ਤੱਕ ਜਾ ਕਹਿ ਰਹੀ ਸੀ ਚਲੋ ਛੁੱਟੀਆਂ ਨੇ ਬੱਚਿਆਂ ਦੀ ਪੋਂਟਾ
ਹਾਂ ਪੋਂਟਾ ਸਾਹਿਬ ਤਾਂ ਠੀਕ ਹੈ ਇੱਕ ਦਿਹਾੜੀ ਬੰਦਾ ਪ੍ਰੋਗਰਾਮ ਕਰ ਲੈਂਦਾ।
ਹਾਂ ਅਪ ਡਾਊਨ ਹੋ ਜਾਂਦਾ ਚੱਲ ਥੋੜੀ ਆਊਟਿੰਗ ਹੋ ਜਾਂਦੀ ਹੈ ਹਮ।
ਨੀ ਹੁੰਦਾ ਜੇ ਉ
ਹਾਂ ਬੱਚੇ ਸਾਡੇ ਵੀ ਤੰਗ ਕਰਦੇ ਪਏ ਅਸੀ ਵੀ ਅਫੋਰਡ ਨੀ ਕਰ ਸਕਦਾ ਇੰਨਾ ਖਰਚਾ। ਫਿਰ ਮੈਂ ਕਹਿੰਦੀ ਸੀ ਚਲ ਵੀਰ ਜੀ ਤੇ ਇਹਨਾਂ ਦੇ ਨਾਲ ਬਈ ਚੱਲ ਫੈਮਲੀ ਇਕੱਠੇ ਚੱਲਨੇ ਆ। ਤੇ ਜ਼ਿਆਦਾ ਤੇ ਗੁਰਦੁਆਰੇ ਇਕ ਰਾਤ ਰੁਕ ਜਾਗੇ। ਬੱਚੇ ਨੇੜੇ ਤੇੜੇ ਚਲਓ ਘੁੰਮਣ ਦੇ ਨੇ ਗੁਰੂ ਸਾਹਿਬ ਦਰਸ਼ਨ ਕਰਨ
ਹਾਂ ਪੳਟਾ ਸਾਹਿਬ ਚਲੇ ਚੱਲਣਾਂਗੇ ਅਗਲੇ ਐਤਵਾਰ ਚੱਲਦੇ ਹਾਂ। ਹਾਂਜੀ ਮਾਝਾ ਐਤਵਾਰ ਅਗਲੇ ਐਤਵਾਰ ਵਾਰ ਚ
ਅੱਛਾ ਅੱਛਾ
ਜਗ੍ਹਾ ਹੀ ਬਹੁਤ ਵਧੀਆ
ਉਹੀ ਉਹ ਦੇਹਰਾਦੂਨ ਸਾਡੇ ਰਿਸ਼ਤੇਦਾਰ ਵੀ ਰਹਿੰਦੇ ਨੇ ਤੇ ਚਲੋ ਉਹਨਾਂ ਕੋਲ ਵੀ ਹੋਆਵਾਂਗੇ। ਸਾਡਾ ਰਾਤ ਦਾ ਖਰਚਾ ਵੀ ਬੱਚ ਜੇਗਾ।
ਹੂੰ ਪਰ ਰਿਸ਼ਤੇਦਾਰਾਂ ਨੂੰ ਕਿਹੜਾ ਫ੍ਰਰੀ ਜਾਇਆ ਜਾਂਦਾ। ਪੰਜ ਸੋ ਦਾ ਫਰੂਟ ਲੈ ਕੇ ਜਾਓ। ਪੰਜ ਸੌ ਰੁਪਏ ਉਹਨਾਂ ਦਾ ਬੱਚਿਆਂ ਨੂੰ ਦਿਓ ਹਜ਼ਾਰੁਪਏ ਦਾ ਹੀ ਹੋ ਗਿਆ।
ਚਲੋ ਇੰਨਾ ਤਾਂ ਚਲੋ ਬੰਦਾ ਬਦਾ ਨਾ ਨਾ ਅਸੀਂ ਕਿੱਥੇ ਜਾਈਏ ਸਾਡੇ ਘਰ ਕੋਈ ਆਏਗਾ ਤੇ ਮਾਣ ਨਾਲ ਫਿਰ ਕਰਨਾ ਹੀ ਪੈਂਦਾ ਇਹਨਾਂ ਦਾ ਚਲੋ ਇਹਨਾਂ ਦਾ ਬੰਦਾ ਕਾਰ ਹੀ ਲੈਂਂਦਾ
ਹੂੰ ਹੂੰ ਹੂੰ
ਵੇਖ ਲੋ ਬਣਾ ਲਓ ਸਲਾਹ
ਵੇਖ ਦੇ ਆ ਅਗਲੇ ਹਫ਼ਤੇ ਅਤੇ ਵੇਖਣੀ ਹੁਮ ' ਅੱਜ ਦ ਸੰਡੇ ਥ ਕੇ ਹੁਣ ਆਹ ਤੁਹਾਨੂੰ ਮੈਂ ਦੋ ਦਿਨ ਤਿੰਨ ਦਿਨ ਬਾਅਦ ਦੱਸਾਂ ਤੁਹਾਨੂੰ ਮੈਂ ਦੋ ਤਿੰਨ ਦਿਨ ਬਾਅਦ ਤੁਹਾਨੂੰ ਫਾਈਨਲ ਕਰਨ ਡੇ ਟੈਮ ਹੋ ਗਿਆ ਆਪਣਾ ਹੂਣ ਆਰਾਮ ਰੂਮ ਕਰੀਏ
ਹਾਂਜੀ ਹਾਂਜੀ ਹੋਰ ਸੁਣਾਓ
ਬਸ ਕੀ ਸੁਣਾਈਏ ਬਸ
ਬਸ ਹੁ ਹੱਥ ਤੇ ਚ ਆਇਆ ਮੈਂ ਕਿਹਾ ਚਲੋ ਹਾਂਜੀ
ਹੁਣ ਹੈ ਵੀ ਨੀ ਉਹ ਕਮਾਈਆਂ ਹੈਗੀਆਂ ਨੀ ੳਲੀਆਂ ਹੁਣ
ਹੂੰ
ਬੰਦਾ ਖਰਚ ਅੱਚੇ ਪੂਰੇ ਕਰ ਸਕੇ
ਬਹੁਤ ਹਾਂਜੀ। ਬਹੁਤ ਮੁਸ਼ਕਿਲ ਮਹਿੰਗਾਈ ਬਹੁਤ ਹੋ ਗਈ ਇਸ ਟਾਈਮ ਪੈਟਰੋਲ ਇੰਨਾ ਮਹਿੰਗਾ
ਫੋਨ ਫ ਹਰ ਮਹੀਨੇ ਰਿਚਾਰਜ ਕਰਾਣਾ ਪੈਂਦਾ ਸਾਢੇ ਤਿੰਨ ਸੌ ਦਾ ਰਿਚਾਰਜ ਹੈ।
ਹੋਰ
ਕਿੰਨੇ ਹੋਗੇ? ਤਿਨ, ਚੌਂਕੇ ਬਾਰਾਂ, ਦੋ, ਚੋਦਾਸੋਂ, ਪੰਦ ਪੰਦਰਾਂ ਸੌ, ਰੁਪੇ ਦਾ ਰਿਚਾਰਜ ਹੋ ਜਾਂਦੇ ਫੋਨ- ਫੋਨ ਤੇ। ਕਿੱਥੋਂ ਦੱਸੋ ਬੰਦਾ ਕੀ ਕਰੇਗਾ? ਨਾ, ਕਰਾਓ ਤੇ, ਫੋਨ ਬੰਦ। ਪਤਾ ਜਾਂਦੇ ਨੇ, ਅੱਜ-ਕੱਲ ਕੰਪਨੀ ਵਾਲੇ ਇੰਨੇ ਗੰਦੇ ਉ ਗਏ ਨੇ।
ਉਹੀ, ਉਹ, ਪਹਿਲੇ ਫੋਨ ਕਿੰਨੇ-ਕਿੰਨੇ ਮਹੀਨੇ ਚਲ ਆਉਂਦਾ ਸੀ। ਚੱਲ ਇੱਕ ਮਹੀਨੇ ਦਾ ਰਿਚਾਰਜ ਕਰਾ ਤ ਪੈਲੇ ਮਹੀਨੇ ਉਹਦਾ ਕਰਾ ਤਾ, ਪਹਿਲੇ ਇਸ ਤਰ੍ਹਾਂ ਚੱਲ ਜਾਂਦਾ ਸੀ, ਹੁਣ ਬਸ ਫੋਨ ਈ ਬੰਦ। ਇੰਦਰ ਡਾਟ ਡੈਡ ਹੋ ਜਾਂਦਾ ਵੀ, ਕੋਈ ਡੱਬਾ ਬਣ ਜਾਂਦਾ।
ਇਨਕਮਿੰਗ ਵੀ ਬੰਦ ਕਰ ਦਿੰਦੇ ਹੂਣ ਤੇ।
ਆਹੋ। ਇਨਕਮਿੰਗ ਨਾਲ ਹੀ ਬੰਦ ਹੋ ਜਾਂਦੀ। ਹੂੰ
ਜੀ, ਅੱਜ-ਕੱਲ ਲੁੱਟੀ ਜਾਂਦੇ ਨੇ ਅੱਜ- ਕੱਲ।
ਹੂੰ
ਹਰ ਚੀਜ਼ ਲੁੱਟੋਗੀ।
ਸਹੀ
ਹੋਰ, ਸਭ ਵਧੀਆ?
ਹਾਂਜੀ- ਹਾਂਜੀ ਬਹੁਤ ਵਧੀਆ।
ਅੱਛਾ। ਚਲੋ, ਆਯਾ ਕਰੋ ਘਰ, ਆਜਿਆ ਕਰੋ ਕਦੀ ਕਦੀ
ਹਾਂਜੀ। ਕੋਈ ਨਹੀਂ ਆਵਾਂਗੇ ਅਸੀੇ, ਬੱਸ ਧੁੱਪ ਬਹੁਤ ਹੁੰਦੀ ਏ, ਗਰਮੀ ਬਹੁਤ ਹੋਈ। ਦੀ ਇਸ ਟੈਮ
ਹੂੰ
ਆਜ ਤਾ ਕੁਝ ਜ਼ਿਆਦਾ ਹੀ ਗਰਮੀ ਹੇ, ਹਾੰਜੀ। ਕੁੱਛ ਲਾਈਟ ਬਹੁਤ ਤੰਗ ਕਰਦੀ ਏ, ਹਾਂਜੀ। ਇਸ, ਇੱਥੇ ਲੱਗਿਆਇ ਲਾਈਟ ਵੀ ਬੜਾ ਤੰਗ
ਤੁਸੀਂ ਤੇ ਏ ਸੀ ਦੇ ਲਈ ਬੈਠੇ ਹੋਣੇ ਉਹੇ
ਨਹੀਂ- ਨਹੀਂ ਰਾਤੀ ਚਲਾਈ ਦਾ ਥੋੜ੍ਹੀ ਦੇਰ‌। ਥੋੜਾ ਠੰਡਾ ਹੋ ਆਂਦਾ ਗਰਮੀ 'ਚ ਬਿਮਾਰ ਹੋ ਜਾਂਦਾ ਬੰਦਾ ਫਿਰ, ਜ਼ਿਆਦਾ। ਹੂੰ ਪਿਛਲੇ ਸਾਲ ਮੈਂ ਨਹੀਂ ਅਜੇ ਨਹੀਂ ਆਈ ਸੀ, ਅੱਗੇ ਵੈਂ ਬਾਹਰ ਥੋੜਾ ਜਿਹਾ ਟਹਿਲਦੀ ਪਈ ਸੀ ਰੋਟੀ ਖਾਂਧੀ ਬਸ ਹੁਣੇ, ਹਾਂਜੀ। ਹਹ ਹੂੰ, ਏਸੀ ਅੰਦਰ ਚਲਾਇਆ ਹੋਇਆ ਬੱਚਿਆਂ ਨੇ, ਹਾਂਜੀ। ਜੀ। ਠੰਡਾ ਹੋ ਗਿਆ। ਕਮਰਾ ਬਸ ਸੋਣਾ ਹੁਨ, ਲਾਈਟ ਦਾ ਕੋਈ ਭਰੋਸਾ ਨਹੀਂ ਹੁੰਦਾ ਨਾ, ਫਿਰ ਬੰਦਾ ਕੀਕ
ਹਾਂਜੀ -ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ। ਬਿਲਕੁਲ ਸਹੀ ਕਿਹਾ ਤੁਸੀਂ, ਲਾਈਟ ਬਹੁਤ ਤੰਗ
ਉਹੀ ਉਹ ਲਾਈਟ ਵੀ ਬਹੁਤ ਤੰਗ ਕਰਦੀ ਏ।
ਜਾਂਦੀ ਵੀ ਤਾਂਾ ਹੀ ਜਚ
ਲਾਈਟ ਵੀ ਤਾਂ ਹੀ ਜਾਂਦੀ ਉਹੀ, ਅੱਜ ਤਾਂ ਬਿਲਕੁਲ ਗੁੰਮਾ ਜਾ ਆਇਆ ਦਾ ਵੈ। ਤੇ ਲੱਗਦਾ ਦਾਰ ਜਿਵੇਂ ਉਹੀ ਉਹ ਬਾਰਿਸ਼ ਵਗੈਰਾ ਆਏ
ਆਉਣਾ ਫਿਰ ਠੀਕ ਹੈ।
ਚਲੋ ਠੀਕ ਹੈ, ਹਾਂਜੀ, ਸਤਿ ਸ੍ਰੀ ਅਕਾਲ ਹਾਂਜੀ।